ਹੈਲੋ, ਸਤਿ ਸ੍ਰੀ ਅਕਾਲ ਜੀ
ਦੀ ਹੋਰ
ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ, ਹੋ ਗਏ ਹੋ ਫਰੀ ਕੰਮ ਹੋ
ਹਾਂਜੀ ਬਸ ਫ੍ਰਰੀ ਹੋ ਗਏ ਆ ਬਟ ਅੱਜ ਕੰਮ ਥੋੜੇ ਜਿਹੇ ਪੈਂਡਿੰਗ ਹੀ ਰਹਿ ਗਏ
ਕੋਈ ਗੱਲ ਨੀ ਹੋਰ
ਹਾਂ ਚਲੀ ਜਾਂਦੀ ਹੈ ਤਾਂ ਪਾਣੀ ਦੀ ਬਹੁਤ ਦਿੱਕਤ ਆ ਜਾਂਦੀ ਹੈ
ਹਾਂ ਨਹੀਂ ਸਹੀ ਗੱਲ ਹੈ ਪਾਣੀ ਦੀ ਤਾਂ ਬਹੁਤ ਇੰਪੋਰਟੈਂਟ ਹੈ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਚਾਹੇ ਪੀਣ ਤੋਂ ਲੈ ਕੇ ਹਰ ਚੀਜ਼ ਦੇ ਘਰ ਦੀ ਹਰ ਇੱਕ ਚੀਜ਼ ਤੋਂ ਪਾਣੀ ਬਹੁਤ ਜ਼ਰੂਰੀ ਪਾਣੀ ਤੋਂ ਬਿਨਾਂ ਆਪਾਂ ਅਧੂਰੇ ਹਾਂ
ਜੀ ਉਹ ਕਈ ਵਾਰ ਹੁੰਦਾ ਵੀ ਜਦੋਂ ਕਈ ਵਾਰ ਟਾਈਮ ਨੀ ਹੁੰਦਾ ਤਾਂ ਪਾਣੀ ਵਗੈਰਾ ਸਟੋਰ ਕਰਕੇ ਰੱਖਣਾ ਭੁੱਲ ਜਾਂਦੇ ਆ ਤਾਂ ਫਿਰ ਲਾਈਟ ਚੱਲ ਜਾਂਦੀ ਹੈ ਹੁਣ ਗਰਮੀ ਚ ਤਾਂ ਜ਼ਿਆਦਾ ਦੇਰ ਜਾ ਗਈ ਰਹਿੰਦੀ ਹੈ ਲਾਈਟ ਤਾਂ ਫੇਿਰ ਸਾਰੇ ਕੰਮ ਹੋਣੇ ਪਾਣੀ ਦੇ ਨਾਲ
ਬਿਲਕੁਲ ਸਾਡੇ ਨਾਲ ਇੱਕ ਹਾਦਸਾ ਹੋ ਚੁੱਕਿਆ ਇੱਕ ਵਾਰੀ ਤਿੰਨ ਦਿਨ ਲਗਾਤਾਰ ਨੀਚੋਂ ਪਾਈਪ ਟੁੱਟ ਗਈ ਸੀ ਔਰ ਪਾਣੀ ਤੋਂ ਬਿਨਾਂ ਅਸੀਂ ਕਿੱਦਾਂ ਜੀ ਰਹੇ ਸੀ ਉਸ ਸਾਨੂੰ ਪਤਾ ਹੈ ਇੰਨੇ ਔਖੇ ਹੋ ਗਏ ਸੀ ਬਾਹਰੋਂ ਮਾਰਕੀਟ ਦੇ ਵਿੱਚ ਰੋਜ਼ ਮਤਲਬ ਐਡਡ ਕੈਨ ਪਾਣੀ ਦੇ ਲੈ ਕੇ ਆਉਣੇ ਉਣ ਜ਼ੋਰ ਨੀ ਕੀਤਾ ਨਾ ਉਹਦੀ ਉਹਦੇ ਰਿਜ਼ਲਟ ਮਿਲ ਗਏ ਟੈਂਕੀ ਦਾ ਪਾਣੀ ਕਿੰਨੀ ਕੁ ਦੇਰ ਯੂਜ ਹੋਇਆ ਇੱਕ ਦਿਨ ਡੇਢ ਦਿਨ ਬਸ ਉਸ ਤੋਂ ਬਾਅਦ ਫਿਰ ਤੇ
ਤੁਹਾਟਾ ਯੂਜ ਕਰ ਸਕਦਾ ਆ ਜਿਵੇਂ ਹੁਣ ਰੱਬਰ ਵਗੈਰਾ ਭਰ ਕੇ ਰੱਖ ਲਵਾਂਗੇ ਤਾਂ ਜੋ ਉਹਨੂੰ ਵੀ ਪੀਣ ਦੇ ਲਈ ਯੂਜ ਕਰ ਸਕਦੇ ਹ ਬਟ ਜਦੋਂ ਸਟੋਰ ਹੀ ਨਹੀ ਕੀਤਾ ਹੋਏਗਾ ਫ ਯੂਜ ਵੀ ਕਿਵੇਂ ਕਰਾਂਗੇ
ਸਹੀ ਗੱਲ ਹੈ ਪਰ ਜਦੋਂ ਇੱਕ ਵਾਰੀ ਆਪਾਂ ਨੂੰ ਸਦਮਾ ਕੁਝ ਚੀਜ਼ ਲੱਗੀ ਹੁੰਦੀ ਹੈ ਨਾ ਇਹ ਗਲਤ ਹੋ ਗਿਆ ਆਪਣੇ ਨਾਲ ਪਾਣੀ ਦੀ ਵਜ੍ਹਾ ਨਾਲ ਇੰਨੀ ਦਿੱਕਤ ਆਈ ਹੈ ਨਾਹਾ ਧੋਣ ਤੋਂ ਵੀ ਖਾਣ ਪੀਣ ਤੋਂ ਵੀ ਕਿੰਨੀ ਕੁ ਦੇਰ ਤੱਕ ਬਾਹਰ ਦੀ ਚੀਜ਼ਾਂ ਖਾਂਦੇ ਰਾਂ ਕਿੰਨੀ ਦੇਰ ਬਾਾਹਰ ਦਾ ਪਾਣੀ ਪੀਂਦੇ ਰਵਾਂਗੇ।
ਹੋਰ ਕ ਹਾਂਜੀ ਇਹ ਤਾਂ ਹੈ।
ਔਰ ਪਾਣੀ ਬਿਨਾਂ ਤਾਂ ਹੈ ਵੀ ਨੀ ਕੁੱਝ ਕੁਛ ਵੀ ਲਾਈਫ ਦੇ ਵਿੱਚ ਹੁਣ ਪੀਣ ਦੇ ਲਈ ਉਹ ਦੇਖੋ ਪਾਣੀ ਵੀ ਹੁਣ ਗਰਮੀ ਦੇ ਵਿੱਚ ਕਿੰਨਾ ਜ਼ਿਆਦਾ ਯੂਜ਼ ਕਰ ਰਹੇ ਹਾਂ ਆਪਾਂ
ਸਭ ਤੋਂ ਜ਼ਿਆਦਾ ਪਾਣੀ ਇ ਇਹ ਨੀਂ ਐ ਕਿ ਮਾਤਰਾ ਇੰਨੀ ਪੀਣੀ ਹੈ ਹਾਂ।
ਪਾਣੀ ਕੁਛ ਵੀ ਬਣਾਉਣਾ ਉਹਦੇ ਲਈ ਵੀ ਪਾਣੀ ਦੀ ਜ਼ਰੂਰਤ ਹੈ।
ਬਿਲਕੁਲ ਬਿਲਕੁਲ, ਪਾਣੀ ਚੀਜ਼ ਈ ਇਹੋ ਜਿਹੀ ਐ, ਆਪਾਂ ਪਾਣੀ ਤੋਂ ਬਿਨਾਂ ਨੀਂ, ਪਾਣੀ ਆਪਣੇ ਫਿਰ ਤੁਸੀਂ ਹੈਨੀਂ।
ਹੋਰ ਕਈ ਪਰਸਨ ਦੇਖੋ ਕਿਵੇਂ ਵੇਸਟ ਕਰਦੇ ਆ ਪਾਣੀ ਹਨਾਂ, ਜਿਵੇਂ ਨਾਣ ਟਾਈਮ ਟੂਟੀ ਕਈ ਵਾਰੀ ਟੈਪ ਓਪਨ ਰੱਖ ਦੇ ਨੇ ਤਾਂ ਵੀ ਫਿਰ ਵੀ ਬੇਸ ਤੇਜ਼ ਹੁੰਦੀ ਆ ਬਰਸ਼ ਕਰਦੇ ਟਾਈਮ। ਟੈਪ ਓਪਨ ਰੱਖਦੇ ਨੇ।
ਆਲਮੋਸਟ ਸਭ ਦੇ ਘਰ ਇਹੀ ਹਾਲ ਐ, ਇਹ ਨਹੀਂ ਹੈ ਕਿ ਇੱਕ ਇੱਕ ਇੱਕ ਘਰ ਦੇ ਸਮਝ ਨਹੀਂ ਲੈਂਦੇ ਆਪਾਂ ਜਦੋਂ ਉਹ ਕਹਿੰਦੇ ਆ ਨਾ ਜਦੋਂ ਬੀਤਦੀ ਐ, ਉਦੋਂ ਪਤਾ ਚੱਲਦੀ ਐ ਹਰ ਚੀਜ਼ ਦਾ। ਇੱਕ ਪਾਣੀ ਆਪਣੇ ਲਈ ਕਿੰਨਾ ਇੰਪੋਰਟੈਂਟ ਲਾਈਫ ਚ ਹੋਰ ਕੋਈ ਚੀਜ਼ ਕੋਈ ਚੀਜ਼ ਨੀ ਸਭ ਤੋਂ ਜ਼ਿਆਦਾ ਮੇਨ ਪਾਣੀ ਹੀ ਜ਼ਰੂਰੀ ਐ।
ਉਹੀ ਤਾਂ ਹੁਣ ਜਿਵੇਂ ਆਪਾਂ ਮੋ ਟਰ ਦਾ ਵੀ ਬੋਰ ਵਗੈਰਾ ਕਰਵਾਉਣੇ ਆਂ ਤਾਂ ਫਿਰ ਉਹ ਵੀ ਹੁਣ ਕਿੰਨੇ ਡੂੰਘੇ-ਡੂੰਘੇ ਹੋ ਰਹੇ ਨੇ ਕਿਉਂਕਿ ਪਾਣੀ ਬੋਤ ਭ ਤੋਂ ਜ਼ਿਆਦਾ ਨੀਚੇ ਚਜਾ ਰਿਹਾ ਧਰਤੀ ਦਾ ਲੈਵਲ ਤੇ ਪਾਣੀ ਦੇਖੋ ਕਿੰਨਾ ਜ਼ਿਆਦਾ ਨੀਚੇ ਨਿਚੇਂ ਜਾ ਰਿਹਾ ਉਹਦੇ ਨਾਲ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ ਫਿਰ
ਸਹੀ ਗੱਲ ਐ। ਕਿੰਨੀ ਕੁ ਦੇਖੋ ਤੁਸੀਂ ਮੰਨੋਗੇ ਕਿ ਪਾਣੀ ਜੇ ਤੁਸੀਂ ਇੱਕ ਦਿਨ ਨਾ ਆਇਆ ਤਾਂ ਤੁਆਡਾ ਕੀ ਹਾਲ ਹੋਣਾ। ਠੀਕ ਐ, ਤੇ ਜਦੋਂ ਦੋ-ਦੋ, ਤਿੰਨ-ਤਿੰਨ ਦਿਨ ਨੀਂ ਆਂਦਾ ਨਾ ਉਦੋਂ ਪਤਾ ਚੱਲਦਾ ਐ, ਅਸਲ ਚ ਤਾਂ ਸਹੀ ਨੀਂ ਪਾ
ਹਾਂਜੀ ਜਿਵੇਂ ਹੁਣ ਆਹਾ ਸਰਕਾਰੀ ਟੂਟੀਆਂ ਵਗੈਰਾ ਲੱਗੀਆਂ ਹੁੰਦੀ ਦਿਨ ਕਈ ਵਾਰ ਇਹ ਏਦਾਂ ਈ ਲੋਕ ਲੋਕਾਂ ਦੇ ਚੱਲ ਰਹੀਆਂ ਹੁੰਦੀਆਂ ਨੇ, ਹੀ ਬਿਨਾਂ ਯੂਜ ਤੋਂ ਹੀ ਬਸ ਵੇਸ ਤੇਂ ਹੋ ਰਿਹਾ ਹੁੰਦਾ ਪਾਣੀ,
ਬਿਲਕੁਲ -ਬਿਲਕੁਲ ਸਹੀ ਗੱਲ ਹੈ। ਪਰ ਉਹੀ ਪੰਛੀ ਵਿਚਾਰੇ ਤਰਸਦੇ ਆ ਪਾਣੀ ਨੂੰ,
ਹਾਂਜੀ, ਨਹੀਂ ਹੁਣ ਵੀ ਏਦਾਂ ਹੀ ਵੀ ਰੱਖਣਾ ਚਾਹੀਦਾ, ਜਿਵੇਂ ਕੋਈ ਕੋਲੇ ਵਗੈਰਾ। ਚ' ਪਾਣੀ ਪਾ ਕੇ ਹਨਾ ਉੱਪਰ,
ਬਿਲਕੁਲ-ਬਿਲਕੁਲ ਹਾਂ ਉਹਨਾਂ ਨੂੰ ਵੀ ਪਾਣੀ ਦੇ ਸਕਦੇ ਹ ਹਾਂ ਕੋਈ ਵੀ ਡੋਗ ਸਭ ਨੂੰ, ਸਭ ਨੂੰ ਹਰ ਕੋਈ ਨੂੰ ਮਤਲਬ ਥੋੜ੍ਹੀ ਠੰਡਕ ਚਾਹੀਦੀ ਹੈ ਉਹ ਵੀ ਆਪਣੇ ਲਈ ਰਹਿਣ ਲਈ ਨਾ ਥੋੜ੍ਹੀ ਜਿਹੀ ਠੰਡਕ ਭਾਲਦਾ।
ਹੋਰ ਕਿਆ
ਕੂਲਰ ਚਲਾਨੇ ਆ ਹਾਂ ਤਾਂ ਵੀ ਪਾਣੀ। ਸਭ ਤੋਂ ਜ਼ਿਆਦਾ ਕੂਲਰ ਚ ਵੀ ਪਾਣੀ ਲੋਕ ਏ ਸੀ ਘੱਟ ਯੂਜ ਕਰਦੇ ਹੈ ਕਹਿੰਦੇ ਕੂਲਰ ਫੈਕਟ ਹੈ ਕੂਲਰ ਸਹੀ ਹੈ। ਉਹਦੇ ਵਾਸਤੇ ਸਭ ਤੋਂ ਜ਼ਿਆਦਾ ਪਾਣੀ ਚਾਹੀਦਾ।
ਹਾਂਜੀ ਉਹ ਚ ਤਾਂ ਫਿਰ ਚੇਂਜ ਵੀ ਕਰਨਾ ਪੈਂ ਦਾ ਟਾਈਮ ਟੂ ਟਾਈਮ ਆ ਉਹੀ ਸੇਮ
ਡੇਲੀ-ਡੇਲੀ ਹਾਂ ਡੇਲੀ-ਡੇਲੀ, ਡੇਲੀ ਚੇਂਜ ਹੈ ਮਤਲਬ ਪਾਣੀ ਦੀ ਇੰਨੀ ਜ਼ਰੂਰਤ ਹੈ ਆਪਣੀ ਲਾਈਫ ਦੇ ਵਿੱਚ ਸਭ ਤੋਂ ਮੇਨ ਚੀਜ਼ ਆਪਣਾ ਰਿਜ਼ੀਜ਼ ਪਾਣੀ ਹੈ ਜੋ ਆਪ ਆਪਾਂ ਜੀਅ ਸਕਦੇ ਹਾਂ ਜਿਹਦੇ ਨਾਲ ਆਪਾਂ ਜੀਅ ਰਹੇ ਹਾਂ ਪਰ ਇਹ ਉਹੀ ਕਹਿ ਰਹੇ ਆ ਬੰਦਾ ਇਹਦੇ ਤੋਂ ਬਿਨਾਂ ਅਧੂਰਾ।
ਜਿਵੇਂ ਹੁਣ ਕਹਿ ਦਿੰਦੇ ਚਲੋ ਵੀ ਖੀਰਾ ਵਗੈਰਾ ਖਾਓ ਹਨਾ ਆਹਾ ਖਰਬੂਜਾ ਖਾਓ, ਤਰਬੂਜ ਖਾਓ ਵੀ ਜਿਵੇਂ ਪਾਣੀ ਦੀ ਕਮੀ ਫੇਰ ਘੱਟ ਹੁੰਦੀ ਹੈ ਨਾ। ਗਰਮੀ ਦੇ ਵਿੱਚ ਤਾਂ ਜ਼ਿਆਦਾਤਰ ਹੁੰਦੀ ਹੈ ਬਹੁਤ ਜ਼ਿਆਦਾ।
ਸਹੀ ਗੱਲ ਹੈ। ਸਭ ਤੋਂ ਜ਼ਿਆਦਾ ਡਾਕਟਰ ਕੀ ਕਰਦੇ ਆ ਜ ਹਾਂ ਗਰਮੀਆਂ ਚ ਲੋਕੀ ਜ਼ਿਆਦਾ ਪਾਣੀ ਨੂੰ ਹੀ ਸਭ ਤੋਂ ਜ਼ਿਆਦਾ ਪ੍ਰੈਫਰ ਦਿੰਦੇ ਹੈ ਰੋਟੀ ਪਾਣੀ ਸਭ ਘੱਟ ਕਰ ਦਿੰਦੇ ਹੈ ਰੋਟੀ ਘੱਟ ਕਰ ਦਿੰਦੇ ਹੈ ਪਰ ਪਾਣੀ ਨਹੀਂ ਪਾਣੀ ਇਹੋ ਜਿਹੀ ਚੀਜ਼ ਹੈ ਜਿੰਹਦੇ ਤੋਂ ਬਿਨਾਂ ਜਿੰਦੇ ਤੋਂ ਬਿਨਾਂ ਪੀਏ ਬਿਨਾਂ ਆਪਾਂ ਰਹਿ ਹੀ ਨੀ ਸਕਦੇ ਹਰ ਚੀਜ਼ ਪਾਣੀ ਤੋਂ ਬਣਨੀ ਸਬਜ਼ੀ ਪਾਣੀ ਤੋਂ ਬਣਨੀ
ਹਾਂਜੀ। ਹੋਰ ਕਿਆ, ਨਹੀਂ ਹੁਣ ਤਾਂ ਮੀਨਜ਼ ਡਾ ਟਰਸ ਵੀ ਕਹਿੰਦੇ ਨੇ, ਵੀ ਵਾਰ-ਵਾਰ ਓ ਐਰ ਐਸ, ਵਗੈਰਾ ਦਾ ਘੋਲ ਪੀਓ ਹਨਾ ਉਹ ਵੀ ਵਧੀਆ, ਰਹਿੰਦਾ ਫਿਰ ਆ, ਹਾਂ ਠੰਡੀਆਂ ਚੀਜ਼ਾਂ ਜ਼ਿਆਦਾ ਪੀਓ ਠੰਡ ਇਹ ਜੋ ਵੀ ਹੈ। ਠੰਡਿਆਈ ਵਗੈਰਾ ਮਿਲਦੀ ਆ ਹਨਾ, ਯਾਂ ਗੂੰਦ ਕਤੀਰਾ ਹੁੰਦਾ ਹੈ, ਉਹ ਪੀਓ, ਨਿੰਬੂ ਪਾਣੀ ਪੀਓ।
ਪਾਣੀ ਚ ਨਚੋੜ ਕੇ ਗੂੰਦ ਕਦੀਰਾ ਪਾ ਕੇ, ਪਾ ਦਿੰਦੇ ਹਾਂ ਆਰਾਮ ਨਾਲ, ਮਜ਼ਾ ਆ ਨਿੰਬੂ ਵਾਲੇ ਨੂੰ। ਉਹ ਵੀ ਰੂਅਫਜਾ ਬਣਾਂਨੇ ਆਂ ਪਾ
ਵਗੈਰਾ ਹਾਂਜੀ। ਯਾਂ ਲੱਸੀ ਵਗੈਰਾ ਮੈਂ ਮਗਰ, ਅੱਸੀਂ ਘੱਟ ਪੀਂਦੇ ਹਾਂ ਰੋਆਫ ਪੀਂਦੇ ਹੈਗੇ, ਮੈਨੂੰ ਜਿਆਦਾ ਨਿੰਬੂ ਪਾਣੀ ਹੀ ਵਧੀਆ ਲੱਗਦੈ। ਹਾਂਜੀ।
ਅੱਛਾ, ਨਿੰਬੂ ਪਾਣੀ ਵਾਲੀ।
ਐਦਾਂ ਹੁੰਦਾ ਵੀ ਰੁਅਫਜਾ ਵੀ ਪਤਾ ਨੀ, ਉਹ ਵੀ ਫਲੇਵਰ ਹੁੰਦੇ ਨੇ, ਉਹ ਕਿੱਦਾਂ ਦੇ ਬਣਾਏ ਹੁੰਦੇ ਨੇ। ਕਿਆ ਪਤਾ ਕਿ
ਕਈ, ਕਈ ਲੋਕ, ਕਈ ਲੋਕ ਘਰੇ ਬਣਾਂਦੇ ਆ, ਕਈ ਲੋਕ ਘਰ ਬਣਾਣਾ ਪਸੰ ਪਸੰਦ ਕਰਦੇ ਨੇ ਉਹ ਵੀ ਹੈ ਕਿ ਬਾਕੀ ਗੱਲ ਅੱਜ ਕੱਲ, ਮਿਹਨਤ ਕਰਕੇ ਘੱਟ ਖੁਸ਼ ਹੈ। ਲੋਕੀ ਏਦਾਂ ਹੀ ਸਹੀ ਹੈ, ਕਹਿੰਦੇ ਬਾਜ਼ਾਰੋਂ ਹੀ ਲੈ ਕੇ ਆਉਂਦੇ ਹੈ, ਤੇ ਕੀ ਕਰੇ। ਪਰ, ਪਾਣੀ ਤੋਂ ਬਿਨਾਂ ਦਾ ਹੈ, ਨੀ, ਨਾ ਕਿ, ਕੀ ਕਰੀਏ ਹਰ ਚੀਜ਼ ਨੂੰ ਤੁਸੀਂ ਕੱਪੜੇ ਧੋਣੇ ਏ ਕੱਪੜੇ ਧੋਣ ਵੇਲੇ ਇੱਕ ਪੂਰੀ ਟੈਗ ਭਰ ਜਾਂਦੀ ਹੈ। ਆਪਣੀ ਹੀ
ਹਾਂਜੀ। ਹੋਰ, ਕਿਆ।
ਕੱਪੜਾ ਸਾਫ਼ ਵੀ ਨਹੀਂ ਹੁੰਦਾ, ਪਾਣੀ ਤੋਂ ਬਿਨਾਂ ਚਾਹੇ ਤੁਸੀਂ ਫੁੱਲੀ ਮਸ਼ੀਨ ਲੈ ਲੋ, ਚਾਹੇ ਤੁਸੀਂ ਨੋਰਮਲ ਲੈ ਲੋ। ਕਿੰਨਾ ਔਖਾ ਹੁੰਦਾ ਇਨਸਾਨ ਮੈਂ
ਫੁਲੀ ਵੀ ਲੇ ਲੇਂਦੇ ਆ ਬਟ, ਉਹ ਵੀ ਫੇਰ ਫੁਲੀ ਦੇ ਵਿੱਚ ਵੀ ਕਿੱਦਾਂ ਵਾਸ਼ ਹੁੰਦੇ ਨੇ, ਹੁਣ ਪਤਾ ਨੀ ਨਾ ਕੀ ਹੁੰਦਾ ਉਹਦੇ ਵਿੱਚ ਵੀ ਸਿੱਧਾ ਹੀ ਨਿਕਲਦੇ ਨੇ, ਸੁਕ- ਸੁਕਾ ਕੇ ਉਹ ਕੱਢਦੀ ਆ। ਉਹ ਵੀ
ਨਹੀਂ ਉਹਦੇ ਚ ਨਾ, ਪਾਣੀ ਦਾ ਲੈਵਲ ਅੱਛਾ ਰੱਖੋ, ਤੁਸੀਂ ਬਸ ਇੱਕ ਪਾਣੀ ਦਾ ਲੈਵਲ ਅੱਛਾ ਹੋਣਾ ਚਾਹੀਦਾ, ਤੁਹਾਡੇ। ਮੇਨ ਫੁੱਲੀ ਮਸ਼ੀਨ ਇੱਕ ਲਿਕਵਿਡ ਤੇ, ਪਾਣੀ ਦਾ ਅਹ ਲੈਵਲ ਸਭ ਤੋਂ ਬੈਸਟ ਮੰਗਦੀ ਹੈ। ਫਿਰ ਤੁਹਾਡੇ ਕੱਪੜੇ ਕਿੱਤੇ ਨੀ ਜਾਂਦੇ ਬਹੁਤ ਵਧੀਆ ਰਹਿੰਦੀ ਹੈ।
ਇੱਕ
ਮੈਂ, ਘਰੇ ਹੀ ਰ ਪਹਿਲਾਂ ਨੋਰਮਲ ਸੀ, ਹੁਣ ਇਹ ਹੈ ਪਾਣੀ ਤੇ ਦੋਨਾਂ ਦਾ ਯੂਜ ਬਹੁਤ ਹੁੰਦਾ ਸੀ ਮੇਰਾ ਪਹਿਲਾਂ ਵੀ ਹੁਣ ਵੀ। ਕਿਉਂਕਿ ਪਹਿਲਾਂ ਵੀ ਮੈਂ ਖੁੱਲਲਾ ਯੂਜ ਕਰਦੀ ਸੀ ਪਰ ਇੱਦਾਂ ਯੂਜ ਨਹੀਂ ਕਰਦੀ ਸੀ ਕਿ ਵੇਸਟ ਔਫ ਹੋਵੇ ਪਾਣੀ ਨੂੰ ਵੇਸਟ ਨਹੀਂ ਕਰਨਾ ਪਾਣੀ ਨੂੰ ਓਨਾ ਯੂਜ ਕਰੋ ਸਾਡਾ ਖਰਾਬ ਨਾ ਹੋਵੇ ਬਸ
ਇੱਦਾਂ ਹੁੰਦਾ ਵੀ ਚਲੋ ਜਿਵੇਂ ਸਬਜ਼ੀਆਂ ਵਗੈਰਾ ਵਾਸ਼ ਕਰਦੇ ਹਾਂ ਉਹਦਾ ਪਾਣੀ ਆਪਾਂ ਯੂਜ ਕਰ ਸਕਦੇ ਹਾਂ ਬਾਹਰ ਪੌਦਿਆਂ ਵਗੈਰਾ ਛ ਪਾ ਸਕਦੇ ਹਾਂ
ਹਾਂ ਬਿਲਕੁਲ ਸੂਰਜ ਨੂੰ ਕੱਲ ਸੁਬਾ ਆਪਾਂ ਸੂਰਜ ਨੂੰ ਦਿਨੇ ਆ ਪਾਣੀ ਚੜਾਂਨੇ ਹਾਂ। ਤੇ ਉਹ, ਮੈਂ ਤਾਂ ਪੌਦਿਆਂ ਦੇ ਵਿੱਚ ਪਾ ਦੇਨੀ ਹਾਂ। ਤੇ ਮੈਂ ਉਹਨੂੰ ਨੀਚੇ ਧਰਤੀ ਤੇ ਕਿਉਂ ਫੇਕਾਂ। ਮੈਨੂੰ ਸਭ ਤੋਂ ਹੁੰਦੀ ਕਿ ਉਹਦੀ ਵੇਸਟੇਜ ਤੋਂ ਬਚਾਉਣੇ, ਕਿ ਆਪਣਾ ਸੋਰਸ ਹੇ ਯਪ। ਆਪਾਂ ਇਹਨੂੰ ਵੇਸਟ ਕਰਾਂਗੇ ਤਾਂ ਕੀ ਫਾਇਦਾ, ਹਰ ਚੀਜ਼ ਜਿਵੇਂ ਹਰ ਸਰੀਰ ਆਪਣੇ ਸਰੀਰ ਲਈ ਜ਼ਰੂਰੀ ਹੈ, ਹਰ ਚੀਜ਼ ਉਵੇਂ ਹੀ ਇਹ ਵੀ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਡਾਕਟਰ ਸਭ ਤੋਂ ਪਹਿਲਾਂ ਪਾਣੀ ਪੀਣ ਨੂੰ ਬਾਕੀ ਚੀਜ਼ ਪੁੱਛੇ ਪਹਿਲਾਂ ਸਭ ਤੋਂ ਪਹਿਲਾਂ ਰੁੱਖ ਗੁਲੂਕੋਜ ਦੇ ਰਾਹੀਂ ਪਾਣੀ ਦੇ। ਲ
ਹਾਂ ਹੁਣ ਜਿਵੇਂ ਸਰਦੀਆਂ ਦੇ ਵਿੱਚ ਤਾਂ ਪਾਣੀ ਘੱਟ ਹੀ ਪੀਂਦੇ ਆ ਸਾਰੇ, ਬਟ ਗਰਮੀਆਂ ਵਿੱਚ ਤਾਂ ਜ਼ਿਆਦਾ ਪੀਂਦੇ ਆ।
ਕਈ ਲੋਕ ਡਾਇਟ ਪਲੈਨ ਵਗੈਰਾ ਵੀ ਲੈਂਦੇ ਆ ਨਾ। ਉਹ ਵੀ ਜਿਹੜੇ ਉਹਨੇ ਮੇਨ ਉਹ ਹੁੰਦੇ ਹੈ ਉਹ ਵੀ ਇਹੀ ਕਹਿੰਦੇ ਹੈ, ਕਿ ਪਾਣੀ ਇੰਨਾ ਪੀਓ ਇੰਨੇ ਲੈਵਲ ਸਾਡੀ ਏਨਾ ਵੇਟ ਹੈ। ਉਸੇ ਅਕੋਡਿੰਗ ਹੀ ਤੁਸੀਂ ਪਾਣੀ ਪੀਓ।
ਪਾਣੀ ਇੰਨਾ ਤਾਂ ਹੀ ਪਾਣੀ ਇੰਪੋਰਟੈਂਟ ਹੈ, ਆਪਣੇ ਵੇਟ ਨੂੰ ਘੱਟ ਕਰਨ ਚ ਵ।
ਹਾਂਜੀ ਇਹ ਤਾਂ ਹੈ। ਉਹੀ ਹੈ ਵੀ ਬਹੁਤ ਜ਼ਿਆਦਾ ਵੈਲ ਟੂਯੂਬਵੈਲ ਦਾ ਪਾਣੀ ਪੀਤਾ ਬਹੁਤ ਜ਼ਿਆਦਾ। ਜਿੰਨੀ ਕਹੀਏ ਓਨੀ ਘੱਟ ਹੈ।
ਇਨੀ ਕਹੀਏ ਸਹੀ ਗੱਲ ਹੈ। ਕੋਈ ਨੀ ਪਾਣੀ ਨੂੰ ਬਚਾ ਕੇ ਰੱਖਾਂਗੇ ਵਧੀਆ, ਆਪਾਂ ਹੋਰ ਕੀ ਏ ਸਭ ਨੂੰ ਬਚਾਉਣਾ ਚਾਹੀਦੈ ਹੋਰਾਂ ਨੂੰ ਵੀ ਦੱਸ। ਚਾਹੀਦਾ ਹੈ ਕਿ ਪਾਣੀ ਨੂੰ ਵੀ ਸੰਭਾਲ ਕੇ ਰੱਖੋ, ਪਾਣੀ ਦੀ ਇੰਪੋਰਟੈਂਸ ਨੂੰ ਸਮਝੋ, ਕੇ ਪਾਣੀ ਕੀ ਚੀਜ ਹੂੰਦੀ ਏ। ਤੇ ਅੱਜ ਸਭ ਨੂੰ ਦੱਸਾਂਗੇ ਸਭ ਨੂੰ ਸਮਜਾ ਸਮਝਾਵਾਂਗੇ ਆਪ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਆਪ ਨੂੰ ਸਮਝਾਵਾਂਗੇ ਫਿਰ ਆਪਾਂ ਦੂਸਰੇ ਨੂੰ ਸਮਝਾਵਾਂਗੇ ਪਾਣੀ ਬਹੁਤ ਜ਼ਰੂਰੀ ਆ ਲਾਈ ਜਿੰਨਾ ਸੇਫ ਉਹਨੂੰ ਰੱਖੋ ਜਿੰਨਾ ਉਹਨੂੰ ਆਪ ਦੋ ਦੋ ਟੈਂਕੀਆਂ ਲਗਾ ਲੋ ਮੈਂ ਆਪਾਂ ਦੇ ਘਰੇ ਕਹਿ ਰੱਖਿਆ ਦੋ ਦੋ ਟੈਂਕੀਆਂ ਲਗਾ ਲੋ ਇੱਕ ਵਾਰੀ ਕਦੇ ਵੀ ਦਿੱਕਤ ਆਵੇ ਦੁਬਾਰਾ ਦਿੱਕਤ ਨਾਵੇ ਮੁੜ ਕੇ ਇਹ ਵਾਲੀ
ਹੋਰ ਕਿਆ
ਮੈਂ ਤਾਂ ਜਦੋਂ ਵੀ ਆਉਂਦਾ ਸਭ ਤੋਂ ਪਹਿਲਾਂ ਪਾਣੀ ਆਪਣੇ ਸਬਜ਼ੀਆਂ ਆਉਂਦੀ ਹੈ ਫਰੂਟਸ ਆਉਂਦੇ ਹੈ ਸਭ ਮੈਂ ਪਹਿਲਾਂ ਪਹਿਲਾਂ ਧੋ ਕੇ ਰੱਖਦੀ ਹਾਂ
ਹਾਂਜੀ ਨਹੀਂ ਹੁਣ ਜਿਵੇਂ ਆਪਾਂ ਖੀਰਾ ਵਗੈਰਾ ਵੀ ਕੁਝ ਕੁਛ ਵੀ ਆਪਾਂ ਕੋਈ ਵੀ ਸਬਜ਼ੀ ਰੱਖਦੇ ਹਾਂ ਫਰਿੱਜ ਦੇ ਵਿੱਚ ਧੋ ਕੇ ਰੱਖਾਂਗੇ ਤਾਂ ਜ਼ਿਆਦਾ ਬੈਟਰ ਹੈ
ਹਾਂ ਇੱਕ ਇਹੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਚਲੋ ਵਧੀਆ ਚਲੋ ਠੀਕ ਫਿਰ ਮਿਲਦੇ ਆ
ਹਾਂਜੀ ਠੀਕ ਹੈ ਜੀ, ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।